ਤੁਸੀਂ
ਵਧੀਆ ਜੀ, ਤੁਸੀਂ ਦੱਸੋ?
ਬੋਤ ਵਧੀਆ ਜੀ, ਹੋਰ ਕੀ ਕਰ ਰਏ ਸੀ ਮੈਮ?
ਮੈਂ ਕੁਛ ਨੀ ਮੈਮ ਅੱਜ, ਕੜੀ-ਚਾਵਲ ਬਣਾਏ ਸੀਗੇ।
ਅੱਛਾ
ਹਾਂਜੀ, ਬੱਸ ਬ ਚੇਆਂ ਨੂੰ ਹੁਣ ਖਾਣਾ ਦੇ ਕੇ ਹਟੀ ਸੀ।
ਅੱਛਾ ਈ ਅੱਛਾ। ਚਲੋ ਵਧੀਆ ਗੱਲ ਐ, ਅੱਜ ਤੁਸੀ ਖਾਣਾ ਜਲਦੀ ਬਣਾਨੇ ਓ ਜਾ ਲੇਟ?
ਨਈ ਲੇਟ ਬਣਦਾ, ਮੈਂ ਬਸ ਅੱਜ ਜਲਦੀ ਇਸ ਕਰਕੇ ਬਣ ਗਿਆ ਕੜੀ-ਚਾਵਲ ਬਣਾਣੇ ਸੀਗੇ।
ਅੱਛਾ ਜੀ, ਅੱਛਾ।
ਗਿਆਰਾ, ਸਾਢੇ ਗਿਆਰਾਂ ਖਾਂਦੇ ਨੇ ਜੀ।
ਅੱਛਾ ਜੀ ਅੱਛਾ।
ਹਾਂਜੀ, ਕੁਛ ਮੈਂ ਸਟੀਚਿੰਗ ਤੇ ਬੈਠਨਾ ਸੀਗਾ ਫਿਰ ਮੈਂ ਚਲੋ ਜਲਦੀ ਬਨਾ ਲੈਂਦੀ ਆ।
ਹਾਂਜੀ ਹਾਂ ਮੈਮ, ਵਧੀਆ ਗੱਲ ਐ।
ਹੋਰ ਤੁਸੀਂ ਕੀ ਕਰ ਰਏ ਓ?
ਮੈਮ ਅਸੀਂ ਅੱਜ ਕੰਮ ਕਰਨ ਦੇ ਲਈ ਲੇਟ ਹੋ ਗਏ ਬੋਹਤ ਜਾ।
ਅੱਛਾ, ਲੇਟ ਉੱਠੇ ਹੋਉਂਗੇ?
ਨਈ ਮੈਮ ਉੱਠੇ ਤਾਂ ਚਲਦੀ ਸੀ ਬਸ ਬੱਚੇ ਨੇ ਤੰਗ ਕਰੀ ਰੱਖੇਆ ਅੱਜ ਥੋੜਾ।
ਅੱਛਾ ਅੱਛਾ।
ਹਾਂਜ
ਤੁਸੀਂ ਵੀ ਸੁਸਤ ਜਿਹੇ ਲੱਗ ਰਏ ਓ ਅ ਅੱਜ। ਅੱਛਾ ਜੀ ਅੱਛਾ, ਅੱਜ ਲੇਟ ਹੋ ਗਏ ਰੋਟੀ ਕਰਨੀ ਆ?
ਹਾਂਜੀ ਹਾ, ਅੱਜ ਅੱਪਾਂ ਗੱਲ ਕਰਾਂਗੇ ਮੈਮ ਪੰਜਾਬ ਦੇ ਮੇਲਿਆਂ ਦੇ ਬਾਰੇ।
ਜੀ। ਹਾਂਜੀ।
ਪੰਜਾਬੀ, ਜਿੜੇ ਆਪਣੇ ਪੰਜਾਬ ਦੇ ਲੋਕ ਨੇ ਉ ਤੇ ਹਾਰ ਤੇ ਰੁੱਤ ਜਿੜੀ ਬਦਲਦੀ ਐ ਓ ਬੋਤ ਈ ਮਤਲਬ ਕੇ ਵਧੀਆ ਤਰੀਕੇ ਨਾਲ ਮਨਾਉਂਦੇ ਨੇ, ਜਿੱਦਾਂ ਆਪਾਂ ਕੈ ਦੇਨੇ ਆ। ਮੈਮ ਥੋੜਾ ਸਾਈਡ ਹੋ ਜੋ।
ਅੱਛਾ, ਇੱਕ ਮਿੰਟ ਨਾ।
ਹਾਂਜੀ ਹਾਂ।
ਜੀ ਹੁਣ ਬੋਲੋ।
ਕੇਓਂ ਕੇ ਜੇੜੇ ਉੱਥੋਂ ਦੇ ਮੇਲੇ ਨੇਗੇ ਦੇ ਖੋ ਹਣਾ, ਪੰਜਾਬ ਦੇ ਲੋਕਾਂ ਦੇ
ਹਾਂਜੀ।
ਓਨਾਂ ਲਈ ਇੱਕ ਮਨੋਰੰਜਨ ਦਾ ਸਾਧਨ ਨੇ ਜਿੱਦਾਂ ਆਪਾਂ ਕੈ ਦਾ ਨਾ ਆਂਗੇ।
ਹਾਂ ਜੀ ਜਿਵੇਂ ਵਿਸਾਖੀ ਦਾ ਮੇਲਾ ਹੋ ਗੇਆ ਦੇਖੋ
ਕੋ, ਓ ਆਪਣੇ ਅਪ੍ਰੈਲ ਦੇ ਵਿੱਚ ਮਨਾਏਆ ਜਾਂਦਾ ਹੈਗਾ।
ਹਾਂਜੀ, ਹਾਂਜੀ‌।
ਜੇੜੀ ਓਸ ਸਮੇਂ ਐ ਲੋਕਾਂ ਨੇ ਕਣਕ ਦੀ ਫਸਲ ਐ ਓ ਪੱਕ ਕੇ ਬੋਤ ਤਿਆਰ ਹੋ ਜਾਂਦੀ ਏ ਦੇਖੋ।
ਹਾਂਜੀ, ਮਤਲਬ ਵੱਢਣ ਦੀ ਸ਼ੁਰ ਸ਼ੁਰੂਆਤ ਹੋ ਜਾਂਦੀ ਆ ਓਸ ਦਿਨ।
ਹਾਂਜੀ, ਹਾਂਜੀ।
ਪਰ ਦੂਸਰੀ ਸਾਈਡ ਇਅ ਵੀ ਐ ਕੇ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਿੜੇ ਦਸਵੇਂ ਗੁਰੂ ਆਪਣੇ।
ਹਾਂਜੀ, ਹਾਂਜੀ।
ਓਨਾਂ ਨੇ ਜਿੜੀ ਖ਼ਾਲਸਾ ਪੰਥ ਐ ਓਦੀ ਸਿਰਜਣਾ ਕੀਤੀ ਸੀਗੀ।
ਹਾਂਜੀ ਮੈਮ, ਹਾਂਜੀ।
ਜੋ ਕਿ ਸੋਲਾਂ ਸੌ ਨੜਿਨਵੇਂ ਦੇ ਵਿੱਚ ਕੀਤੀ ਸੀਗੀ।
ਹਾਂਜੀ।
ਤੇ ਲੋਕ ਨੇਗੇ ਜਿਹੜੇ ਵੀ ਏਸ ਸਮੇਂ ਵਿਸਾਖੀ ਦਾ ਮੇਲਾ ਜਿਹੜਾ ਦੇਖਣ ਦੇ ਲਈ ਅਲੱਗ ਅਲੱਗ ਗੁਰੂਦੁਆਰਿਆਂ ਦੇ ਵਿੱਚ ਜਾਂਦੇ ਨੇਗੇ।
ਅੱਛਾ ਜੀ।
ਹਾਂਜੀ ਜਿਵੇਂ ਕਿ ਲਾ ਲਓ ਬੀ ਆਪਣੇ ਸਾਰੇ ਲੋਕ ਨੇ ਜਿਹੜੇ ਤਲਵੰਡੀ ਸਾਬੋ ਜਾਂ ਦੇ ਨੇ ਜਾਂ ਨੰਦਪੁਰ ਸਾਹਿਬ ਜਾਂਦੇ ਨੇਗੇ ਦੇਖ
ਦਮ ਦਮਦਮਾ ਸਾਹਿਬ ਵੀ ਜਾਂਦੇ ਨੇ ਮੈਮ ਇੱਕ ਵਾਰ ਮੈਂ ਵੀ ਗਈ ਹੋਈ ਹਾਂ।
ਅੱਛਾ ਜੀ ਅੱਛਾ।
ਜੀ ਬਹੁਤ ਮਤਲਬ ਉਦੋਂ ਭਾਰਾ ਮੇਲਾ ਬਹੁਤ ਜ਼ਿਆਦਾ ਸੀਗਾ ਉਸ ਟਾਈਮ ਤਾਂ ਤੁਸੀ ਏਹ ਲਾ ਲਓ ਵੀ ਇੰਨੀ ਭੀੜ ਦੀ ਭੀੜ ਭੜੱਕੇ ਦੇ ਵਿੱਚ ਮਤਲਬ ਮੈਂ ਵੀ ਗੁੰਮ ਹੋ ਗਈ ਸੀ ਓਥੇ।
ਅੱਛਾ ਜੀ ਅੱਛਾ।
ਹਾਂਜੀ ਬੱਸ ਸਟੈਂਡ ਤੇ ਆ ਕੇ ਫੇਰ ਮਤਲਬ ਮੈਂ ਆਪਣੀ ਫੈਮਲੀ ਦੇ ਨਾਲ ਰਲੀ ਆ।
ਅੱਛਾ ਜੀ ਅੱਛਾ।
ਹਾਂਜੀ ਬਸ ਉਸ ਟਾਈਮ ਮੈਂ ਗਈ ਆ ਬਸ ਭੀੜ ਭੜੱਕੇ ਤੋਂ ਡਰਦੇ ਮਾਰੀ ਮੈਂ ਦੁਬਾਰਾ ਗਈ ਨੀ ਹੈਗੀ ਉੱਥੇ।
ਕਿਉਂਕਿ ਸਾਰੇ ਲੋਕ ਹੀ ਉਸ ਸਮੇਂ ਮੌਸਮ ਵੀ ਵਧੀਆ ਹੁੰਦਾ ਤੇ ਸਾਰਿਆਂ ਨੂੰ ਮੇਲਾ ਦੇਖਣ ਦਾ ਚਾਅ ਹੁੰਦਾ ਦੇਖ ਹੁਣ ਇਸੇ ਤਰ੍ਹਾਂ ਆਪਾਂ ਜਿਵੇਂ ਕਹਿ ਦਿੰਦੇ ਹ ਵੀ ਆਪਾ ਇੱਕ ਹੋਲਾ ਮਹੱਲਾ ਵੀ ਮੇਲਾ ਹੀ ਐ।
ਹਾਂਜੀ।
ਜਿਹੜਾ ਕਿ ਆਪਣੇ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈਗਾ।
ਹਾਂਜੀ ਉਹ ਅਨੰਦਪੁਰ ਸਾਹਿਬ ਦਾ ਬਹੁਤ ਵਧੀਆ ਹੁੰਦਾ ਹੈ।
ਹਾਂਜੀ ਹਾਂ ਅਨੰਦਪੁਰ ਸਾਹਿਬ ਦਾ ਮੈਮ ਤੇ ਉੱਥੇ ਜਿਹੜੇ ਨੇਗੇ ਲੋਕ ਘੋੜ ਸਵਾਰੀ ਕਰਦੇ ਨੇ ਐਨਾ। ਜਿਹੜੇ ਨਿਹਿੰਗ ਸਿੰਘ ਹੁੰਦੇ ਨੇ ਉਹ ਆਪਦੇ ਆਪਦੇ ਜੋਹਰ ਦਿਖਾਉਂਦੇ ਨੇ ਜਾਂ ਗੱਤਕਿਆਂ ਨਾਲ ਜਾਂ
ਹਾਂਜੀ ਹਾਂਜੀ ਮੈਂਮ।
ਤੇ ਪਰ ਆਪਣੇ ਪਿੰਡਾਂ ਦੇ ਵਿੱਚ ਵੀ ਹੈ ਇਹ ਰੰਗਾਂ ਦਾ ਤਿਉਹਾਰ ਵੀ ਮਨਾਇਆ
ਹਾਂਜੀ ਮੈਮ ਹਾਂਜੀ।
ਵੀ ਕਿਉਂਕਿ ਇਸ ਥਾਵੇਂ ਕਈ ਗੁਰਦੁਆਰਾਸ ਦੇ ਵਿੱਚ ਵੀ ਮਨਾਇਆ ਜਾਂਦਾ ਜਿੱਥੇ ਮੇਲੇ ਲੱਗਦੇ ਨੇ ਹੈਂਗੇ।
ਹਾਂਜੀ ਹਾਂਜੀ।
ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਦਿਆਂਗੇ ਮੈਮ ਇੱਕ ਲੁਧਿਆਣੇ ਦੇ ਵਿੱਚ ਨੇ ਜਿਹੜੇ ਦੋ ਮੇਲੇ ਮਨਾਏ ਜਾਂਦੇ ਨੇ ਹੈਗੇ ਦੇਖੋ।
ਅੱਛਾ ਜੀ।
ਇੱਕ ਜਰਗ ਦਾ ਇੱਕ ਛਪਾਰ ਦਾ ਮੇਲਾ
ਅੱਛਾ ਮੈਮ ਉਹ ਵੀ ਮਤਲਬ ਵਿਸਾਖੀ ਅਲਾ ਹੀ ਹੁੰਦਾ ਜੀ।
ਨਹੀਂ ਮੈਮ ਉਹ ਉਸ ਤੋਂ ਬਾਅਦ ਹੁੰਦੇ ਨੇ ਗੇ
ਅੱਛਾ ਜੀ
ਹਾਂ ਜੀ ਜਿਵੇਂ ਆਪਾਂ ਉਹ ਇੱਕ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਹੈਗਾ ਦੇਖੋ ਜਰਗ ਦਾ ਮੇਲਾ ਜਿਹੜਾ ਉਹ ਸੀਤਲਾ ਮਾਈ ਨੂੰ ਗੁਲਗੁਲੇ ਬਣਾ ਕੇ ਮੱਥਾ ਟੇਕਿਆ ਜਾਂਦਾ ਹੈਗਾ।
ਅੱਛਾ ਜੀ ਅੱਛਾ
ਹਾਂਜੀ ਹਾਂ ਫੇਰ ਉਹ ਜਿਹੜੇ ਗੁਲਗੁਲੇ ਨੇ ਉਹ ਉਹਨਾਂ ਦੇ ਮਤਲਬ ਕੇ ਜਿਹੜੇ ਉੱਥੇ ਖੋਤੇ ਵਗੈਰਾ ਰੱਖੇ ਹੁੰਦੇ ਨੇ ਉਹਨਾਂ ਨੂੰ ਖਵਾਏ ਜਾਂਦੇ ਨੇ ਦੇਖੋ।
ਅੱਛਾ ਜੀ ਮੈਂ ਤਾਂ ਕਦੇ ਮੈਮ ਗਈ ਨੀ ਹੈਗੀ ਐਵੇਂ
ਗਈ ਤਾਂ ਮੈ ਮੈਂ ਵੀ ਨੀ ਮੈਂ ਜਸਟ ਬੁੱਕ ਕ ਦੇ ਵਿੱਚ ਪੜ੍ਹਿਆ ਹੈਗਾ ਇਹ
ਜੀ -ਜੀ -ਜੀ
ਕਹਿੰਦੇ ਵੀ ਇਹ ਬਹੁਤ ਜ਼ਿਆਦਾ ਵੱਡਾ ਮੇਲਾ ਹੈਗਾ, ਜਿਹੜਾ ਲੁਧਿਆਣਾ ਦੇ ਕੋਲ ਕੋਈ ਜਰਗ ਪਿੰਡ ਹੈਗਾ, ਉੱਥੇ ਲੱਗਦਾ ਹੈਗਾ ਇਹ
ਅੱਛਾ ਜੀ ਜਰਗ ਅੱਛਾ ਜਰਗ ਦਾ ਮੇਲਾ ਹਾਂ। ਸੁਣਿਆ ਸੁਣਿਆ ਤਾਂ ਮੈਂ ਵੀ ਐ। ਪਰ ਹਾਂ। ਹਾਲਾਂਕਿ ਮੈਂ ਗਈ ਨੀ ਹੈਗੀ ਕਦੇ
ਅੱਛਾ ਜੀ ਅੱਛਾ
ਸੁਣਨ ਦੇ ਵਿੱਚ ਆਇਆ ਵੀ ਉਹ ਮੇਲਾ ਮਤਲਬ ਭਾਰਾ ਬਹੁਤ ਹੁੰਦਾ ਹੈਗਾ।
ਹਾਂਜੀ ਹਾਂ ਬਹੁਤ ਜ਼ਿਆਦਾ
ਯੋਗ ਹੁੰਦਾ ਹਾਂਜੀ ਮਤਲਬ ਕਈ ਜਾ ਗਏ ਨੇ।
ਹਾਂਜੀ ਪਿਛਲੀ ਵਾਰ ਮੇਰੇ ਹਸਬੈਂਡ ਵੀ ਕਹਿੰਦੇ ਸੀ। ਕਹਿੰਦੇ ਮੈਂ ਉਹ ਮੇਲਾ ਦੇਖ ਕੇ ਆਉਣਾ ਹੈਗਾ।
ਹਾਂਜੀ
ਮੈਂ ਕਿਹਾ ਵੀ ਚਲੋ ਕੋਈ ਨਾ ਅਗਲੀ ਵਾਰੀ ਦੇਖ ਆਵਾਂਗੇ ਆਪਾਂ
ਹਾਂ ਵਧੀਆ ਗੱਲ ਹੈ, ਜੀ ਦੇਖੇ ਦੇਖਣ ਜਾਓਗੇ ਹਨਾ।
ਹਾਂਜੀ ਹਾਂ ਇੱਕ ਜਿਵੇਂ ਹੁਣ ਆਪਣੇ ਲੱਗਦਾ। ਗੁੱਗੇ ਦਾ ਮੇਲਾ ਕਹਿ ਦਦੇਿਆਂਗੇ ਆਪਾਂ ਦੇਖੋ ਹਨਾ।
ਹਾਂਜੀ ਮਤਲਬ ਸਾਡੇ ਹੀ ਮੈਡਮ ਉਰੇ ਜਿੱਥੇ ਮੈਂ ਮਤਲਬ ਮੇਰੀ ਮੈਰਿਜ ਹੋਈ ਹੈ ਪਿੰਡ ਦੇ ਇੱਥੇ ਸਾਡੇ ਵੀ ਮੇਲਾ ਬਹੁਤ ਭਾਰਾ ਲੱਗਦਾ ਹੈਗਾ ਦੇਵੀ ਤੇ ਹਾਂਜੀ ਮਾਨਸਾ ਦੇਵੀ ਦਾ ਮੰਦਿ ਅੰਧਦਰ ਬਣਿਆ ਹੋਇਆ।
ਹਾਂਜੀ
ਉਰੋਂ ਵੀ ਮੈਡਮ ਬਾਹਰੋਂ ਆਂਦੇ ਨੇਗੇ।
ਅੱਛਾ ਜੀ ਅੱਛਾ, ਹਾਂਜੀ ਹਾਂ ਕਿਉਂਕਿ ਲਾ ਲਓ ਤੁਸੀਂ ਸਾਵਣ ਦੇ ਮਹੀਨੇ ਦੇ ਵਿੱਚ ਦੇਵੀਆਂ
ਹਾਂ ਹਾਂਜੀ ਨੈਣਾ ਦੇਵੀ, ਵੈਸ਼ਨੋ ਵੈਸ਼ਨੋ ਦੇਵੀ
ਹਾਂਜੀ ਹਾਂਜੀ, ਉੱਥੇ ਵੀ ਮੇਲੇ ਲੱਗਦੇ ਨੇ ਹੈਂਗੇ। ਇਹ ਤਾਂ ਗੱਲ ਮੈਮ ਸਹੀ ਹੈ। ਹੈਲੋ ਹਾਂਜੀ ਹਾਂਜੀ, ਤੇ ਵੀ ਜਿਹੜਾ ਗੁੱਗੇ ਦਾ ਮੇਲਾ ਐ ਇਹ ਵੀ ਬਹੁਤ ਜਗ੍ਹਾ ਤੇ ਲੱਗਦਾ ਹੈ ਜਿੱਦਾਂ ਕਿ ਰਾਜਸਥਾਨ
ਹਾਂਜੀ ਇੱਧਰ ਬਾਗੜਾ
ਹਾਂਜੀ ਹਾਂ ਬਾਗੜ ਦੇ ਵਿੱਚ ਵੀ ਲੱਗਦਾ। ਦੇਖੋ ਉੱਥੇ ਕਿੰਨੇ ਸਾਰੇ ਲੋਕ ਨੇਗੇ ਜਿਹੜੇ ਇਹ ਮੇਲਾ ਦੇਖਣ ਜਾਂਦੇ ਨੇਗੇ।
ਉੱਥੇ ਤਾਂ ਤੁਸੀਂ ਇਹ ਲਾ ਲਓ ਮੈਡਮ ਜਿਹੜੇ ਨਾ ਸੁੱਖ ਸੁੱਕਦੇ ਨੇ ਹਨਾ ਮੈਂ ਦੇਖੇ ਹੋਏ ਨੇ ਛਟੀ ਲੈ ਕੇ ਜਾਂਦੇ ਨੇ, ਛੱਟੀ ਲੈਣ ਕੇ ਜਾਂਦੇ ਨੇ ਦੀ ਤੇ ਉਹ ਨੰਗੇ ਪੈੜੀ ਵੀ ਜਾਂਦੇ ਨੇ ਮੈਂ ਬਹੁਤ।
ਹਾਂਜੀ ਮੈਮ ਬਿਲਕੁਲ।
ਜਿਹਨ੍ਹਾਂ ਨੇ ਮਤਲਬ ਸੁੱਕ ਸੁੱਕੀ ਹੁੰਦੀ ਹੈ, ਕਿ ਅਸੀਂ ਨੰਗੇ ਪੈਰੀ ਆਵਾਂਗੇ
ਹਾਂਜੀ ਹਾਂਜੀ।
ਤੇ ਜਾਂਦੇ ਨੇ ਮੈਡਮ ਸੁੱਖ ਵੀ ਪੂਰੀ ਹੁੰਦੀ ਹੈ, ਫਿਰ ਉਹਨਾਂ ਦੀ। ਮਤਲਬ ਮੇਲੇ ਤੇ ਜਾ ਕੇ ਹਾਂਜੀ ਜੀ ਮੇਲੇ ਤੇ ਜਾ ਕੇ ਆਪਣਾ ਮਤਲਬ ਜੋ ਸ਼ਰਧਾ ਹੁੰਦੀ ਹੈ, ਉਹ ਕਰਕੇ ਆਂਦੇ ਨੇ ਚੜਾ ਕੇ ਆਂਦੇ ਨੇ
ਹਾਂਜੀ ਹਾਂਜੀ, ਹਾਂਜੀ।
ਦੂਰ ਵੀ ਕਹਿੰਦੇ ਕਾਫੀ ਨਾਂੈ ਨ
ਹਾਂਜੀ ਹਾਂ। ਬਹੁਤ ਦੂਰ ਹੈਗਾ, ਹਾਂਜੀ ਹਾਂ ਮੈਮ ਰਾਜਸਥਾਨ ਸਾਈਡ ਹੈ, ਬਾਗੜ
ਅੱਛਾ ਜੀ ਅੱਛਾ ਮਤਲਬ ਤੁਸੀਂ ਤਾਂ ਕਦੇ ਗਏ ਨੀ ਹੋਂਗੇ।
ਨਹੀਂ ਮੈਮ, ਅਸੀਂ ਤਾਂ ਨਹੀਂ ਗਏ ਕਿਉਂਕਿ ਰਾਮ ਨੌਮੀ ਨੂੰ ਹੀ ਜ਼ਿਆਦਾਤਰ ਮਨਾਇਆ ਜਾਂ ਦਾ ਹੈ, ਦੇਖੋ।
ਅੱਛਾ ਜੀ ਅੱਛਾ ਅੱਛਾ।
ਹਾਂਜੀ ਹਾਂ ਸਾਡੇ ਇੱਥੇ ਵੀ ਪਿੰਡ ਦੇ ਵਿੱਚ ਵੀ ਗੁਗੇ ਦਾ ਮੇਲਾ ਜਿਹੜਾ ਬਹੁਤ ਵੱਡਾ ਲੱਗਦ।
ਹਾਂਜੀ ਸਾਡੇ ਮੈਮ ਉਰੇੋਂ ਪੁੱਤਰੋਂ ਲੈ ਕੇ ਜਾਂਦੇ ਨੇ ਛਟੀ ਵਾਗੜ ਮਤਲਬ ਕਾਫ਼ੀ ਦੁਨੀਆਂ ਜਾਂਦੀ ਹੈ ਇੱਧਰ ਉੱ ਪਿੰਡ ਵਾਂਗੂ ਜਾਂਦਾ ਹੈਗਾ।
ਹਾਂਜੀ ਹਾਂ।
ਜੇ ਪਤਾ ਚੌਥੇ ਦਿਨ ਵਾਪਸੀ ਹੁੰਦੀ ਆ ਉਹਨਾਂ ਦੀ।
ਹਾਂਜੀ ਹਾਂ।
ਹਾਂਜੀ
ਪਰ ਇਹ ਹੈ, ਕਿ ਕਈ ਲੋਕ ਇਸ ਤੋਂ ਇੱਕ ਦਿਨ ਪਹਿਲਾਂ ਵਰਤ ਵੀ ਰੱਖਦੇ ਨੇਗੇ ਦੇ
ਹਾਂਜੀ ਵਰਤ ਰੱਖਿਆ ਜਾਂਦਾ ਮੈਡਮ ਇਹਦਾ ਮੇਰੇ ਖਿਆਲ ਚ ਗ ਗਗੇ ਦਾ ਵਰਤ ਵੀ ਰੱਖਦੇ ਨੇ ਤੇ ਬਾਕੀ ਕਹਿੰਦੇ ਨੇ ਵੀ ਵਰਤ ਹਾਂਜੀ ਜਨਮ ਅਸ਼ਟਮੀ ਨੂੰ ਤੇ ਵਰਤ ਰੱਖ ਕੇ ਕ੍ਰਿਸ਼ਨ ਜੀ ਨੂੰ ਮਤਲਬ
ਅੱਛਾ ਜੀ-ਅੱਛਾ ਜੀ- ਅੱਛਾ
ਜੀ ਤੇ ਉਹ ਵੀ ਮੈਮ ਹਾਂ-ਹਾਂ ਅਲੱਗ-ਅਲੱਗ ਤਰ੍ਹਾਂ ਮੈਮ ਦੇਖਣਯੋਗ ਹੁੰਦਾ ਮਤਲਬ ਜਾਂਦੇ ਨੇ ਵਧੀਆ ਰੌਣਕ ਲੱਗੀ ਹੁੰਦੀ ਹੈਗੀ
ਅੱਛਾ ਜੀ ਅੱਛਾ
ਫੇਰ ਉਸ ਦਿਨ ਵਰਤ ਰੱਖ ਕੇ ਮੈਡਮ ਫਿਰ ਮੱਥਾ ਟੇਕਣ ਚਲੇ ਜਾਂਦੇ ਨੇ ਬਾਗੜ
ਅੱਛਾ ਜੀ ਅੱਛਾ।
ਉਥੇ ਜਾ ਕੇ ਸੁੱਖ ਉਤਾਰ ਕੇ ਫੇਰ ਆਪਣਾ ਕੁਛ ਖਾਂਦੇ ਪੀਂਦੇ ਨੇ-
ਅੱਛਾ ਜੀ ਅੱਛਾ ਫਿਰ ਉਹਨਾ ਟਾਈਮ ਭੁੱਖ।
ਹਾਂਜੀ ਉਹਨਾ ਟਾਈਮ ਭੁ ਖੇ ਰਹਿੰਦੇ ਨੇ ਮੈਡਮ
ਅੱਛਾ ਜੀ। ਅੱਛਾ ਠੀਕ ਹੈ। ਜੀ ਹਾਂਜੀ ਹਾਂ। ਪੰਜਾਬ ਦੇ ਵਿੱਚ ਜਿਹੜੇ ਮੇਲੇ ਨੇ ਹਨਾ। ਲੋਕ ਇਹਨਾਂ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਰਹਿਣਗੇ।
ਬਾਕੀ ਪੰਜਾਬ ਦੇ ਮੇਲੇ ਮੈਮ ਦੇਖਣ ਯੋਗ ਵੀ ਨੇ
ਹਾਂਜੀ ਹਾਂ ਕਿਉਂਕਿ ਨਾਲੇ ਤਾਂ ਇਹ ਹੈ। ਲੋਕਾਂ ਨੂੰ ਇਕੱਠੇ ਹੋਣ ਦਾ ਜਿਹੜਾ ਮੌਕਾ ਉਹ ਮਿਲ ਜਾਂਦਾ ਹੈਗਾ।
ਹਾਂਜੀ ਬਾਕੀ ਸ਼ਹਿਰ ਚ ਮੈਡਮ ਇਹ ਚੀਜ਼ ਘੱਟਦੀ ਜਾਂਦੀ ਹੈ। ਪਿੰਡਾਂ ਦੇ ਵਿੱਚ ਹਾਲਾਂਕਿ ਬਰਕਰਾਰ ਇਹ ਚੀਜ਼ਾਂ
ਹਾਂਜੀ ਹਾਂ ਮੈਮ ਇਹ ਤਾਂ ਗੱਲ ਸਹੀ ਹੈ। ਕਿਉਂਕਿ ਉਹ ਆਪਣੇ ਗੁਰੂਆਂ ਪੀਰਾਂ ਨੂੰ ਮੰਨਦੇ ਨੇ ਜਿਹੜੇ
ਹਾਂਜੀ ਕੋਈ ਮੇਲਾ ਹੈ ਕੁਛ ਵੀ ਹੈ ਹਰੇਕ ਮੇਲੇ ਦੇ ਮਤਲ ਮਤਲਬ ਕੋਈ ਜਿਵੇਂ ਵੀ ਜਿਸ ਹਿਸਾਬ ਨਾਲ ਹੁੰਦੇ ਨੇ ਜੋ ਵੀ ਰੁੱਤ ਦਾ ਹੁੰਦਾ ਸਾਰਾ ਲੱਗਦੇ ਨੇ ਇੱਥੇ
ਹਾਂਜੀ ਹਾਂ। ਇਹ ਤਾਂ ਗੱਲ ਮੈਮ ਸਹੀ ਆਗੀ।
ਹੋਰ ਤੁਸੀਂ ਵੀ ਜਾਈਓ ਕਦੇ ਦੇਖ ਕੇ ਆਈਓ
ਹਾਂਜੀ ਹਾਂ ਮੈਮ ਜਦੋਂ ਵੀ ਟਾਈਮ ਲੱਗਿਆ ਨਾ ਹੈ। ਨਾ ਕਿਉਂਕਿ ਮੇਲਾ ਤਾਂ ਮੋਸਮ ਉਸ ਲਈ ਸਰਦੀ ਦੇ ਵਿੱਚ ਹੀ ਵਧੀਆ ਲੱਗਦਾ। ਦੇਖੋ ਹਣਾ, ਜਾਏਆ ਵੀ ਨਈ ਜਾਂਦਾ ਤੇ ਹੁਣ ਗੁੱਗੇ ਦਾ ਮੇਲਾ ਆਉਣ ਆ ਏ ਪੈਲ ਨੀ ਐਵੇਂ ਉਰੇ ਵੀ ਬੋਤ ਔਖਾ ਹੋ ਜਾਣਾ ਹੈਗਾ।
ਹਾਂਜੀ, ਹਾਂਜੀ, ਮਤਬ ਤੁਸੀਂ ਜਾਓਗੇ ਫੇਰ ਹੁਣ?
ਹਾਂਜੀ ਮੈਮ, ਥੋੜੇ ਟਾਈਮ ਨੂੰ ਆਊਗਾ ਰਿਲੇਟਿਵ ਆਉਂਦੇ ਨੇ ਘਰ
ਹਾਂਜੀ, ਹਾਂਜੀ ਅੱਛਾ ਠੀਕ ਐ, ਠੀਕ ਐ। ਫਿਰ ਤੁਸੀਂ ਮਤਲਬ ਹਾਂਜੀ ਹਾਂ ਉਸ ਟਾਈਮ ਗਰਮੀ ਹੁੰਦੀ ਹੈ। ਹਾਂਜੀ, ਹਾਂਜੀ।
ਇਹ ਤਾਂ ਹੈਗੇ ਗਾਈ, ਬੋਤ ਔਖਾ ਹੋ ਜਾ
ਹ
ਗਰਮੀ ਚ ਜਾਣਾ ਔਖਾ ਮੈਡਮ ਕੁਛ ਤਾਂ ਓਹੀ ਗੱਲ ਐ ਵੀ ਭੀੜ ਭੜੱਕਾ ਹੁੰਦਾ ਹੈਣਾ।
ਬੋਤ ਮੁਸ਼ਕਿਲ ਹੋ ਜਾ ਹੁੰਦਾ ਹੈਗਾ। ਹਾਂਜੀ, ਹਾਂਜੀ।
ਕਾ ਹੁੰਦਾ ਕਾਫੀ, ਓਹੀ ਗੱਲ ਵੀ ਬੇਚੈਨੀ ਜੀ ਹੋ ਜਾਂਦੀ ਆ। ਆਪਣੇ ਮਨ ਨੂੰ ਇਕ ਤਰ੍ਹਾਂ ਦੀ, ਠੰਡੇ ਜਿਹੇ ਮੌਸਮ
ਹਾਂਜੀ ਹਾਂ, ਮੈਮ ਇਅ ਤਾਂ ਤੁਹਾਡੀ ਗੱਲ ਬੋਤ ਤਾ ਸਹੀ ਐ। ਹਾਂਜੀ, ਹਾਂਜੀ ਹਾਂਜੀ, ਮੈਮ ਠੀਕ ਐ ਜੀ, ਓਕੇ ਓ, ਓਕੇ ਜੀ।